ਹੈਲੋ ਸ ਸ਼੍ਰੀ ਕਾਲ ਭੈਣ ਜੀ।
ਸ ਸ਼੍ਰੀ ਕਾਲ ਭੈਣ ਜੀ ਹੋਰ ਕੀ ਹਾਲ ਚਾਲ ਨੇ?
ਵਧੀਆ-ਵਧੀਆ ਭੈਣ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਨੇ?
ਵਧੀਆ ਭੈਣ ਜੀ ਹੋਰ ਘਰ ਪਰਿਵਾਰ ਸਾਰੇ ਠੀਕ ਐ?
ਹਾਂਜੀ-ਹਾਂਜੀ ਭੈਣ ਜੀ ਆਪਣੇ ਵੱਲ ਤਾਂ ਸਾਰੇ ਵਧੀਆ ਤੁਸੀਂ ਦੱਸੋ ਆਪਣੇ ਵੱਲ ਕਿੱਦਾਂ ਬੱਚੇ ਠੀਕ ਨੇ? ਘਰ ਪਰਿਵਾਰ ਸਾਰੇ, ਉਧਰ ਪਿੰਡ ਵੱਲ ਸਾਰੇ ਠੀਕ ਨੇ ਪੇਕਿਆ ਵੱਲ।
ਹਾਂਜੀ-ਹਾਂਜੀ ਭੈਣ ਜੀ ਸਾਰੇ ਠੀਕ ਨੇ।
ਅੱਛਾ-ਅੱਛਾ ਚਲੋ ਠੀਕ ਏ ਚਾਈਦੇ ਨੇ ਵਾਹਿਗੁਰੂ, ਠੀਕ ਈ ਰੱਖੇ।
ਕੀ ਕਰਦੇ ਸੀ ਭੈਣ ਜੀ?
ਕੁਛ ਨੀ ਕਰਦੀ ਭੈਣ ਜੀ ਹੁਣੇ ਮਸ਼ੀਨ ਤੋਂ ਉੱਠੀ ਸੀ ਹਲੇ। ਕੱਪੜੇ ਦੇਣ ਆਲੇ ਸੀ ਜ਼ਰੂਰੀ ਦੇ।
ਹਾਂਜੀ ਕਿੰਨੇ ਕ ਕੱਪੜੇ ਆਏ ਹੋਏ ਨੇ ਭੈਣ ਜੀ ਸਿਆਉਣ ਆਲੇ?
ਆਏ ਹੋਏ ਨੇ ਭੈਣ ਜੀ ਪਏ ਨੇ ਕਾਫ਼ੀ। ਬਾਰਾਂ-ਤੇਰਾਂ ਸੂਟ ਰਹਿ ਗੇ ਅੱਗੇ ਹਲੇ। ਹਾਂਜੀ ਭੈਣ ਜੀ ਹਾਂਜੀ।
ਹਾਂਜੀ ਅੱਜ ਅਸੀਂ ਵੀ ਬਾਜ਼ਾਰ ਗਈਆਂ ਸੀ ਭੈਣ ਜੀ ਉੱਥੇ ਸੂ ਟ ਪਸੰਦ ਆ ਗੇ ਮੈਂ ਲੈ, ਆਈ ਮੈਂ ਕਿਹਾ ਹੁਣ ਭੈਣ ਜੀ ਨੂੰ ਪੁੱ ਪੁਛਦੀਆਂ ਵੀ ਜੇ ਫਰੀ ਨੇ ਤਾਂ ਦੋ ਸੂਟ ਸਟਿਚ ਕਰ ਦੋਗੇ?
ਹਾਂਜੀ ਭੈਣ ਜੀ ਹਾਂਜੀ ਕੋਈ ਨੀ ਜ਼ਰੂਰ ਕਰ ਦੋਗੇ ਹਨਾ, ਆਪਾਂ ਤੇ ਵੈਸੇ ਸੂ ਟ ਨਾਲ ਹੀ ਨੀ ਗੀਆ, ਰੱਜਦੀਆਂ ਹੈਗੀਆਂ ਨਾ।
ਹੀ ਗੱਲ ਆ ਜੀ ਬਾਜ਼ਾਰ ਚਲੇ ਜਾਓ ਕੁਛ ਨਾ ਕੁਛ ਚੀਜ਼ ਪਸੰਦ ਹੀ ਆ ਜਾਂਦੀ ਐ।
ਹਾਂਜੀ- ਹਾਂਜੀ ਇਹ ਤਾਂ ਹੈ ਈ। ਉਸ ਤੋ ਪਤਾ ਨੀ ਬਾਅਦ ਵਿੱਚ ਪਹਿਲਾਂ ਕਹਿ ਦਿਨੇ ਆ ਸੂਟ ਲੈ ਲੈਂਦੇ ਹਾਂ ਏਰ ਕਹਿੰਦੇ ਉਹ ਨਾਲ ਜੁ ਤੀਆਂ ਮੈਚਿੰਗ ਕਰ ਲੈਂਨੇ ਆ ਫੇਰ ਕਹਿੰਦੇ ਚਲੋ, ਰਬੜ ਬੈਂਡ ਵਾਲੀ ਸ਼ੋਪ ਚ ਵੜ ਜਾਓ। ਕਸਮੈਟਿਕ ਤੋਂ ਉਹ ਚੀਜ਼ਾਂ ਲੈ ਲੈਨੇ ਆ ਹਨਾ, ਕਿਵੇਂ ਆਪਣਾ ਤਾਂ ਸਾਰਾ ਮੈਚ ਗਿਂ ਕਰ ਕਰਕੇ ਪਾਉਣ ਦੇਖ ਲਓ ਕਿੱਦਾਂ ਨਾ, ਫੇਰ ਜੁੱਤੀ ਜੁੱਤੀਆਂ ਨਾਲ ਦੀਆਂ ਵੀ ਨਾਂ ਨੇ ਆਪਾਂ ਤੁਰ ਸਕਦੇ, ਜੁੱਤੀਆਂ ਕਹਿ ਦਿੰਦੇ ਆ ਜੁੱਤੀਆਂ ਲੈ ਲੈਂਨੇ ਹਾਂ, ਚਲੋ ਹਨਾ। ਉਹ ਤਾਂ ਆਪਾਂ ਲੈਂਦਾ।
ਸਹੀ ਗੱਲ ਆ ਜੀ।
ਬੜਾ ਹੋ ਜਾਊਗਾ ਫੇਰ ਪਾਉਣੇ ਹੈ ਨੀ ਮੈ ਕਹਿੰਦੀ ਆ ਮੈਂ ਭੈਣ ਜੀ ਚ ਖੁਦਾਬ ਦੇ ਸੂਟ ਸਿਉ ਕੇ ਰੱਖੇ ਹੋਏ ਨੇ, ਤਾਂ ਮੈਨੂੰ ਕਿ ਗਰਮੀਆਂ ਦੇ ਕਪ ਘਟੋ-ਘੱਟ ਤਿੰਨ -ਚਾਰ ਮਹੀਨੇ ਹੋ ਗਏ, ਇੱਕ ਸੂਟ ਤਾਂ ਮੇਰੇ ਇੱਕ-ਦੋ ਸੂਟਾਂ ਦੀ ਮੇਰੀ ਬਾਰੀ ਵੀ ਨੀ ਆਈ ਪਾਉਣ ਦੀ।
ਹਾਂਜੀ ਭੈਣ ਜੀ। ਫੇਰ ਵੀ ਲ ਲੇਡੀਜ਼ ਨੂੰ ਸਾਰਿਆਂ ਨੂੰ ਇਹ ਲੱਗਦਾ ਰਹਿੰਦਾ ਭੈਣ ਜੀ, ਵੀ ਸਾਡੇ ਕੋਲ ਸੂਟ ਹੀ ਨੀ।
ਨਾ ਐਹ ਨ ਜੀ ਟਾਇਮ ਤੇ ਕਿਹਦੇ ਕਿਹੜਾ। ਹਾਂ ਪਤਾ ਕੀ ਆ ਭੈਣ ਜੀ ਕੇ ਆ ਜਦੋਂ ਆਪਾਂ ਕਿਸੇ ਪ੍ਰੋਗਰਾਮ ਤੇ ਜਾਣਾ ਹੁੰਦਾ ਨਾ। ਆਪਾਂ ਉਹੀ ਬੰਦੇ ਤਾਂ ਹਜੇ ਇੱਕ ਪੈਂਟ-ਸ਼ਰਟ, ਟੀ-ਸ਼ਰਟ ਜਾਂ ਸ਼ਰਟ ਪਾਕੇ ਚਲੇ ਜਾਂਦੇ ਆ। ਆਪਾਂ ਨੂੰ- ਆਪਾਂ ਨੂੰ ਜਾਂ ਫੇਰ ਬੰਦੇ ਕੁੜਤੇ-ਪਜਾਮੇ ਪਾ ਕੇ ਆਪਾਂ ਨੂੰ ਪਤਾ ਕੀ ਹੁੰਦਾ। ਤੇ ਜੇ ਜਿਹੇ ਫੰਕਸ਼ਨ ਤੇ ਜਾਣਾ, ਉਹ ਜਿਹੇ ਹਿਸਾਬ ਨਾਲ ਹੀ ਕੱਪੜਾ ਪਾਉਣਾ ਪੈਂਦਾ, ਜੇ ਆਪਾਂ ਸਿਪ ਪਲ ਸ਼ਹਿਰ ਜਾਣਾ ਤਾਂ ਉਹੋ ਜਿਹੇ ਭੈਣ ਜੀ ਪਾਉਣੇ ਪੈਂਦੇ ਆ। ਜੇ ਆਪਾਂ ਜਾਣਾ ਗੁਰਦੁਆਰਾ ਸਾਹਿਬ ਤਾਂ ਉਵੇਂ ਦੇ ਪੌਣੇ ਪੈਂਦੇ ਆ, ਹਾਂ ਜੀ। ਜੇ ਕਿਸੇ ਦੇ ਭੋਗ ਤੇ ਹਾਂ ਫੇਰ ਓਦਾਂ ਦੇ ਪਾਉਣੇ ਪੈਂਦੇ ਆ, ਫੇਰ ਜੇ ਅਪ ਪਾਂ ਦੇਖ ਲਓ, ਕਿਤੇ ਮੰਨ ਲਓ, ਕਿਸੇ ਦੇ ਜਨਮ ਦਿਨ ਦਾ ਫੰਕਸ਼ਨ ਆ ਗਿਆ ਜਾਂ ਆਪਦੇ ਪੇਕ ਸਾਈਡ ਕੋਈ ਨੋਰਮਲ ਕੋਈ ਖੰਡ ਪਾਠ ਜਾਂ ਕੋਈ ਹੋਰ ਫੰਕਸ਼ਨ ਆ ਗਿਆ। ਫੇਰ ਆਪਾਂ ਨੇ ਜਾਣਾ ਹੁੰਦਾ ਵੀ ਨਹੀਂ ਹਾਏ ਐਵੇਂ ਨੀ ਵਧੀਆ ਲੱਗਣੇ, ਬਰਕ ਵਾਲੇ ਤਾਂ ਵਧੀਆ ਲੱਗਦੀ ਆ। ਥੋੜੇ ਬਰਕ ਆਲੇ ਜੇ ਕੋਈ ਵੱ ਉ ਦੋ 'ਚ'ਫੰਕਸ਼ਨ ਆ ਗਿਆ, ਫੇਰ ਅਪ ਹੁੰਦਾ ਕੀ ਹਾ ਵਰਕ ਉਹ ਵੀ, ਹਾਂਜੀ ਫੇਰ ਐਵੇਂ ਨਾ ਮ ਮ ਮਤਲਬ ਕੇ ਖਰਚ ਖੜੇ ਹੀ ਰਹਿੰਦੇ ਹੈਗੇ ਹੈਨਾ।
ਹਾਂਜੀ ਭੈਣ ਜੀ।
ਹਾਂਜੀ ਤੁਸੀਂ ਵੀ ਬੋਹਤ ਟਾਈਮ ਹੋ ਗਿਆ, ਹੁਣ ਤਾਂ ਮੈਨੂੰ ਮੈਂ ਕਹਿੰਦੀ ਹਾਂ ਦੋ-ਤਿੰਨ ਮਹੀਨੇ ਪਹਿਲਾਂ ਸਟਿਚ ਕਰਵਾਏ ਸੀਗੇ।
ਹਾਂਜੀ ਭੈਣ ਜੀ, ਬਸ ਆ ਹਾਂ। ਨਾ ਮੇਰੇ ਚਾਚੇ ਦੇ ਬੇਟੇ ਦੀ ਮੈਰਿਜ ਆ, ਫੇਰ ਉਸਦੇ ਕਰ ਕੇ ਲਿਆਦੇ ਹਾਂਜੀ ਸੂਟ।
ਅੱਛਾ ਜੀ, ਤੇ ਐ ਈ ਹੈਗਾ ਕੀ ਕਹਿੰਦਾ ਅੱਗੇ ਤਾਂ ਤੁਸੀਂ ਬਹੋਤ ਛੇਤੀ ਕੱਪੜਾ ਭੇਜ ਦਿੰਦੇ ਸੀ, ਸਮਾਉਣ ਲਈ।
ਹਾਂਜੀ ਭੈਣ ਜੀ ਹੁਣ ਨਾ ਜਿਵੇਂ ਮੁੱਲ ਮਿਲਦੇ ਆ, ਗਰਮੀਆਂ 'ਚ'। ਬਸ ਕੋੋਟ ਸੈੱਟ ਵਗੇਰਾ ਲੈ ਲਏ ਸੀਗੇ‌‌। ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਤਲਾਈ ਨਾ ਆਵੇ।
ਨਈ ਭੈਨ ਜੀ। ਬਸ ਫੇਰ ਖੁੱਲੇ-ਖੁੱਲੇ'ਚ'ਵਧੀਆ ਲੱਗਦੇ ਸੀ, ਭੈਨ ਜੀ ਪਾਉਣ ਨੂੰ।
ਹਾਂਜੀ ਹਾਂ ਮੈਂ ਵੀ ਕੋਟ ਸੈੱਟ ਟ ਕੋਟ ਸੈੱਟ ਬੋਤ ਜਾਦਾ ਸਟਿਚ ਕੀਤੇ ਆ ਇਸ ਵਾਰ ਜੀ, ਕਿਉਂਕਿ ਜੇੜੇ ਆਪਾਂ ਨੂੰ ਹਾਂਜੀ ਮੁੱਲ ਲੈਂਨੇ ਹਾਂ ਤੇ ਸਟਿੱਚ ਕਰਨ ਚ ਤਾਂ ਬੋਤ ਫ਼ਰਕ ਹੁੰਦਾ, ਜੇੜੇ ਮੁੱਲ ਲੈਨੇ ਉਨਾਂ ਦੀਆਂ ਮ ਆਪਾਂ-ਆਪਾਂ ਨੂੰ ਮਤਲਬ ਕੇ ਝੋਲੀਆਂ ਵਗੈਰਾ ਸਹੀ ਨੀ ਆਉਂਦੀਆਂ ਹਨਾ। ਜੇ ਟਰਾਊਜ਼ਰ ਹੁੰਦੇ ਆ, ਪਲਾਜ਼ੋ ਪਾਟ ਟ ਨਈ ਸਈ ਹੂਂਦੇ, ਉ ਮਤਲਬ ਕਿ ਟਾਈਟ ਜਾਂ ਮਿਆਨੀਆਂ-ਮਉਨੀਆਂ ਹਨਾ ਨਈ ਪਈਆ ਹੁੰਦੀਆਂ ਹੁਨ ਜੇੜੇ ਹੱਥੀ ਸਟਿੱਚ ਕਰਦੇ ਆ, ਉਦੇ ਨਾਲ ਤਾਂ ਬੋਤ ਫ਼ਰਕ ਹੁੰਦਾ ਜੀ ਹਨਾ।
ਹਾਂਜੀ ਭੈਨ ਜੀ।
ਮੈਂ ਤੇ ਇਸ ਵਾਰ ਬੋਤ ਜਾਦਾ ਸਟਿਚ ਮੈਂ ਵੀ ਕਿਆ, ਮੈਂ ਕਿਆ ਨਾ ਮੇਰੇ, ਹਾਂਜੀ। ਤੁਸੀਂ ਦੱਸੋ।
ਮੈਂ ਕਿਆ ਤਾਂ ਐ ਕੈਂਦੀ ਸੀ ਤਾਂ ਪਤਾ ਨੀ ਸੀ ਭੈਨ ਜੀ ਮੈਂ ਤਾਂ ਹਨਾ ਜੇ ਪਤਾ ਹੁੰਦਾ ਮੈਂ ਤੇ ਫੇਰ ਲੈ ਕੇ ਸਟਿਚ ਕਰਵਾ ਲੈਂਦੇ।
ਇਨਸਟਾ ਆਈ ਡੀ ਨੀ ਚੈੱਕ ਕੀਤੀ, ਮੈਂ ਤਾਂ ਸਟੇਟਸ ਪਾਉਣੀ ਆ ਤ ਮੈਂ ਕਿਹਾ ਭੈਨ ਸੀ ਨੇ ਤਾਂ ਮੈਨੂੰ ਵੀ ਨੀ ਕਿਆ, ਲਾਈਕ ਵੀ ਨੀ ਕੀਤਾ ਕੋਈ
ਨਈ ਭੈਨ ਜੀ ਪੈਲਾਂ ਨਾ ਮੇਰਾ ਫੋਨ ਖ਼ਰਾਬ ਹੋ ਗਿਆ ਸੀਗਾ ਹਨਾ ਉਦੇ ਕਰਕੇ ਚੈੱਕ ਨੀ ਕੀਤਾ। ਤੁਹਾਡੀ ਇੰਸਟਾ ਆਈ ਡੀ ਮੇਰੇ ਫੋਨ ਚ ਨਿਕਲ ਗਈ ਸੀ, ਨਈ ਹਾਂ-ਹਾਂ ਤੁ ਤੁਸੀਂ ਮੈਨੂੰ ਲਿੰਕ ਸੈਂਡ ਕਰ ਦਿਓ।
ਹਾਂਜੀ।
ਹਾਂਜੀ-ਹਾਂਜੀ ਨਈ ਤੇ ਫੇਰ ਮੈਂ ਸਟਿਚ ਕਰਵਾ ਲੈਂਦੀ ਦੀਦੀ
ਹਾਂਜੀ-ਹਾਂਜੀ ਸਈ ਗੱਲ ਆ। ਨਈ ਹੁਨ ਤੁਸੀਂ ਜ਼ਰੂਰ ਸਟਿਚ ਕਰਾਓ ਲਿਲਨ ਦਾ ਸਟਫ ਲੈ ਆਇਓ ਹਨਾ ਦੋ, ਤਿੰਨ ਹਨਾ ਸੂਟ, ਚਲੋ ਦੇਖਿ ਤੁਸੀਂ ਇੱਕ ਵਾਰ ਮੇਰਾ ਨਾ ਘਰੇ ਸ ਤੇ ਪਾ ਕੇ ਜ਼ਰੂਰ ਦੇਖੀ ਕੋ
ਹਾਂਜੀ ਭੈਨ ਜੀ।
ਬੋਹਤ ਫ਼ਰਕ ਹੁੰਦਾ ਮੋਲ ਤੇ, ਮੈ ਵੀ ਲਿਆਂਦਾ ਸੀ ਮੋਲ ਮੈਂ ਵੀ ਏਕ ਪੈਲਾਂ ਮੋਲ ਲਿਆਂਦਾ ਮੈਨੂੰ ਉ ਨਾ ਪਾ ਕੇ, ਜਮਾਂ ਵਧੀਆ ਨਾ ਲੱਗਿਆ। ਹੁਨ ਆਪਾਂ ਕੇੜਾ ਪਤਲੀਆਂ ਸੁੱਖ ਨਾਲ ਬਥੇਰਾ ਚਰਬੀ ਚੜੀ ਪਈ ਏ। ਮੋਟੀਆਂ ਹੋਈਆਂ ਪਈਆਂ, ਉਦੇ ਚ ਮੁੱਲਦਿਆਂ ਤਾਂ ਕਿੱਥੇ ਤੁਹਾਨੂੰ ਪਤਾ ਢਿੱਡ ਢਾਡ ਜੇ ਆਈ ਦਿੱਖ ਜਾਂਦੇ ਹੈਗੇ ਨੇ। ਹਾਂਜੀ ਹਾਂ ਤੇ ਹੁਨ ਸਈ ਨੀ ਆਉਂਦੇ ਸਈ ਨ ਆਉਂਦੇ ਨਾ ਭੈਣ ਫੇਰ ਪਤਾ ਕੀ ਨਾ ਤਾਂ ਨਾ ਪਜਾਮੇ ਵੀ ਨੀ ਸਈ ਆਉਂਦੇ ਹੈਗੇ।
ਹਾਂਜੀ-ਹਾਂਜੀ।
ਹਾਜੀ ਏਦੇ ਤਾਂ ਆਪਾਂ ਨੂੰ ਤਾਂ ਉਹੀ ਸਈ ਰੈਂਦੇ ਆ ਜੇੜੇ ਘਰੇ ਸਿਉਂ ਕੇ ਪੱਕੀਆਂ ਸਿਆਉਣਾ ਲੱਗੀਆਂ ਹੋਣ। ਉ ਖੁੱਲੇ ਡੁੱਲੇ ਸਿਉਂਤੇ ਹੋਨ ਨਾ।
ਹਾਂਜੀ।
ਹਾਂਜੀ ਫਿਰ ਬਹੁਤ ਫ਼ਰਕ ਹੁੰਦਾ ਗਾ ਘਰੇ ਸਿਆਉਂਤੇ ਦਾ। ਛੱਲ ਦਾ ਵੀ ਵਧੀਆ ਕੱਪੜਾ ਹਨਾ। ਆਪਾ ਜੀਨਾ ਹੰਡਾਉਣੇ ਵੀ ਆਣੇ ਇਸ ਵਾਰ ਸਮੇਂ ਤੋਂ ਮੈਂ ਤਾਂ ਪੰਦਰਾਂ ਜਾਣੇ ਦੀ ਸੇਓਤੇ ਆ ਗੇ।
ਨੀ ਪੈਨ ਜੀ ਮੈਂ ਵੀ ਸਟੀਚ ਕਰਵਾਉਂਗੀ ਮੈਂ ਵੀ ਫੇਰ ਲੈ ਕੇ ਇਕ-ਦੋ ਦਿਨਾਂ ਚ ਜਾਂਨੀ ਆਂ ਫੇਰ ਧੋਨੂੰ ਲੈ ਕੇ ਕੇ ਭੇਜਦੀ ਆਂ, ਪੈਂਲਾਂ ਤੁਸੀਂ ਆ ਲਾਈਨੀਂਗ ਵਾਲੇ ਹੈਵੀ ਸੂਟ ਹਾਂਜੀ।
ਤੇ ਖੜਾ ਕਰਤਾ ਫੇਰ ਦੱਸਦੇ ਹੈਂ
ਨਹੀ-ਨਹੀ ਭੈਣ ਜੀ, ਹੁਣ ਜੇ ਜ ਸੂਟ ਲੈਣੇ ਆ ਤੇ ਫੇਰ ਲੈਣੀ ਆ ਭੈਣ ਜੀ।
ਹਾਂਜੀ-ਹਾਂਜੀ ਤੇ ਹੈ ਈ।
ਹਾਂਜੀ ਏ ਮੇਰੇ ਸੁ ਭੈਣ ਜੀ ਲੈਨਿੰਗ ਵਾਲੇ ਆ ਨਾ। ਤੇ ਇਹ ਭੈਣ ਜੀ ਵਦੀਆ ਸਟੀਚ ਕਰ ਦੇਓ।
ਹਾਂਜੀ ਨਾ ਅੱਗੇ ਕੇੜਾ ਵਦੀਆ ਨੀ ਕਰੇ ਅੱਗੇ ਤੁਥਾਨੂੰ ਮੇਰੇ ਈ ਪਸੰਦ ਆਂਦੇ ਭੈਣ ਜੀ।
ਹਾਂਜੀ-ਹਾਂਜੀ ਤਾਂ ਈ ਤਾਂ ਤੁਆਨੂੰ ਦਿਤੇਆ, ਹਾਂਜੀ।
ਨਈ ਕੋਈ ਨੀ ਦੱਸ ਦੇਓ ਤੁਸੀਂ ਮੈਨੂੰ ਕੇਵੇਂ, ਕਿੰਨੇ-ਕਿੰਨੇ ਦੇ ਆਏ ਨੇ ਫੇਰ ਦੋਨੇ ਈ?
ਇਕ ਭੈਨ ਜੀ ਪੰਤਾਲੀ ਸੌ ਦਾ, ਇਕ, ਪੰਜ ਹਜ਼ਾਰ ਦਾ।
ਅੱਛਾ ਜੀ।
ਹਾਂਜੀ।
ਫੇ ਸਲਾਈ ਦੇਣ ਲੱਗੇ ਨਾ ਹੁਨ ਤੁਸੀਂ ਐਏਂ ਕਰੇਓ।
ਨਈ-ਨਈ ਭੈਣ ਜੀ ਤੁਸੀਂ ਦੱਸੋ ਧਾਡੇ ਨਾਲ ਕੀ ਐ ਜਦ ਤੁਸੀਂ ਸਟੀਚ ਕਰੋਗੇ ਫੈ ਮੈਨਤ ਤਾਂ ਦੇਣੀ ਚਾਈਦੀ ਏ ਨਾ।
ਆ ਹੱਸਦੀ ਆਂ ਭੈਣ ਜੀ ਕੋਈ ਨੀ ਸਿਲਾਈ ਤਾਂ ਤੈਨੂੰ ਪਤਾ ਈ ਏ ਮੈਂ ਟੋਡੇ ਨਾਲ ਕਦੇ ਵੱਧ-ਘੱਟ ਕੀਤੀ ਨੀ ਚੱਲ ਵੀ ਭੈਣਾਂ-ਭੈਣਾਂ ਵਾਲਾ ਪਿਆਰ ਆ ਹਨਾ। ਜੇ ਕੇ ਕਰਾਉਦੇ ਤੁਸੀਂ ਮੇਰੇ ਪੱਕੇ ਕਸਟਮਰ ਓ, ਕੇ ਨਈ। ਹਾਂਜੀ ਹੱਸਦੀ ਸੀ ਮੈਂ ਤਾਂ, ਚਲੋ ਮੈਂ ਸੀ ਮੈਂ ਕੇਆ ਜੇ ਲੈ ਕੇ ਏਨੇ ਮੈਂਗੇ-ਮੈਂਗੇ ਆਏ ਦਸ ਹਜ਼ਾਰ ਚ ਪੈ ਗਏ ਪਾ ਸੌ ਘੱਟ। ਫੇਰ ਲਾਈਨੀਂਗਾਂ ਵੀ ਹੋਣਗੀਆਂ ਉਹੋ
ਓ ਅਲੱਗ ਨੇ ਹਾਂਜੀ ਭੈਣਜੀ ਹਾਂਜੀ, ਟਾਪਟੀ ਲੈ ਸੀ ਹਾਂਜੀ।
ਓ ਤਰਾਂ ਸਲਾਈਆਂ ਤੇ ਪੰਦਰਾਂ ਹਜ਼ਾਰ ਚ ਪੈ ਜਾਣੇਆ ਦੋਨੋ ਸੂਟ ਸੋਡੇ।
ਹਾਂਜੀ ਭੈਣ ਜੀ, ਚਲੋ ਫੇਰ ਕੇੜਾ ਕਜ਼ਨ ਦੀ ਮੈਰਿਜ ਰੋਜ਼-ਰੋਜ਼ ਔਨੀ ਆ ਭੈਣ ਜੀ।
ਆ ਸਈ ਗੱਲ ਆ ਸਈ ਗੱਲ ਜੀ ਬਿਲਕੁਲ।
ਵਿਚ ਤਾਂ ਨਾ ਸਲਾਈ ਦੇਣ ਲੱਗੀਆਂ ਵੀ ਏਹੋ ਕਰਨ ਲੱਗ ਜਾਂਦੀਆਂ ਨੇ ਰੋਣ ਬੈ ਜਾਂਦੀਆਂ ਨੇ। ਮੈਂ ਤੇ ਗੱਲ ਕਰਦੀ ਹੁੰਦੀ ਆ ਤੋਡੀ ਤਾਂ, ਮੈਂ ਕੇਆ ਭੈਣ ਜੀ ਤਾਂ ਜਮਾ ਨੀ ਕਰਦੇ, ਕੈ ਦਿੰਦੇ ਆ ਵੀ ਪੈਸੇ ਰੱਖ ਜਾਂਦੇ ਆ।
ਹਾਂਜੀ ਭੈਣ ਜੀ, ਮੈਂ ਭੈਣ ਜੀ ਇਕ ਸੋਥੋ ਓਵੀ ਪੁ ਛਨਾ ਸੀਗਾ ਵੀ ਜੇੜੇ ਆ ਹੁਣ ਨਾ ਗਰਮੀਆਂ ਚ ਕੋਟਨ ਦੇ ਸੂਟਾਂ ਦੇ ਵਰਕ ਕਰਦੇ ਆ ਵੀ ਏ ਤੁਸੀਂ ਵਰਕ ਕਰਵਾ ਦਿਨੇ ਉ ਕੇ ਤੁਸੀਂ ਕਰ ਲੈਂਨੇ ਓ?
ਹਾਂਜੀ ਜਿਵੇਂ ਕਿ ਗੱਠ ਕਢਾਈ ਵਗੈਰਾ ਜੀ? ਹਾਂ ਨਈ ਨੀ ਆਪਾਂ ਕਰ ਲਈਨੇ ਕਰ ਲਈਨੇ ਭੈਣ ਜੀ ਮੈਂ ਹੀ ਕਰਾ ਲੈਂਨੀ ਆ ਆਪਨੀ ਬੁਟੀਕ ਤੇ ਈ।
ਠੀਕ ਏ ਭੈਣ ਜੀ, ਫੇਰ ਮੈਂ ਵੀ ਅਨਾ ਇਹ, ਮੇਨੂੰ ਸੋਣੇ ਲੱਗੇ ਸੀ ਡਿਜ਼ਾਇਨਿੰਗ ਮੈਂ ਥੋਨੂੰ ਸੈਂਡ ਕਰੂੰਗੀ ਤੁਸੀਂ ਮੈਂ ਓਦਾਂ ਦੇ ਵੀ ਸੂਟ ਤੇਆਰ ਕਰਵਾਣੇ ਆਂ।
ਜ਼ਰੂਰ ਭੇਜੇਓ ਤੁਸੀਂ।
ਹਾਂਜੀ, ਇਕ ਨਾ ਧੋਡੇ ਏ ਨਾ ਸਨੈਪ ਪਾਏ ਹੋਏ ਸੀ। ਸਟੇਟਸ ਪਾਏਆ ਸੀ ਥੋਡੇ ਰੈਡ ਸੂਟ ਤੁਸੀ ਤੇਆਰ ਕਰਕੇ ਪਾਏਆ ਹੋਏਆ ਸੀਗਾ ਹਾਂ।
ਹਾਂਜੀ ਹਾਂਜੀ ਉਹ ਮੇਰੇ ਨਾ ਮੂਹਰੇ ਕੁੜੀਆਂ ਰੱਖੀਆਂ ਹੋਈਆਂ ਨੇ ਭੈਨ ਜੀ ਉਹੀ ਮੂਹਰੇ ਕਰਦੀਆ ਨੇ ਗਿਆਂ
ਅੱਛਾ ਭੈਣ ਜੀ ਨਹੀਂ ਉਹ ਰੈਡ ਸੂਟ ਬਹੁਤ ਸੋਹਣਾ ਸਟਿ ਹੋਇਆ ਹੋਇਆ ਸੀ ਵਰਕ
ਜੀ ਬਹੁਤ ਸੋਹਣਾ ਉਹਦਾ ਵਰਕ ਕੀਤਾ ਹਾਂਜੀ ਅਸੀਂ ਵੀ ਅ ਮੈਰਿਜ ਤੇ ਗਿਆ ਸੀ ਨਾ ਮੈਂ ਹਿਮਾਚਲ ਚ ਗਈ ਸੀਗੀ ਉੱਥੇ ਮੈਂ ਰੈਡ ਸੂਟ ਪਾ ਕੇ ਆਈ ਸੀ ਭੈਣ ਜੀ ਵਰਕ ਮੈਂ ਕਰਵਾਇਆ ਕੁੜੀਆਂ ਤੋਂ ਮੇਰੀਆਂ ਤੋਂ ਇੱਥੋਂ
ਅੱਛਾ ਈ ਨੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਸੀਗਾ ਉਹਦੇ ਚਾਰਜਿਸ ਕੀ ਨੇ
ਉਹਨਾਂ ਦੀ ਭੈਣ ਜੀ ਨੌ ਸੌ ਰੁ ਪਿਆ ਈ ਆ ਉਹ ਤਾਂ ਜ਼ਿਆਦਾ ਨੀ ਹੈਗਾ ਹਾਲੇ ਵੀ ਕੇ ਥੋੜਾ ਘੱਟ ਵਰਕ ਕਰਵਾਇਆ ਉਹਦਾ ਵਰ ਤਾ ਜ਼ਿਆਦਾ ਸੀ ਗਲੇ ਦਾ ਵੀ ਸੀ ਮੋਰੀਆਂ ਦਾ ਵੀ ਮੈਂ ਘੱ ਟਾ ਕੱਟ ਕੇ ਕਰਵਾਇਆ ਸੀ ਬਸ ਥੋੜ੍ਹਾ ਹੀ ਕਰਵਾਇਆ ਸੀਗਾ
ਅੱਛਾ ਈ
ਉਹ ਮੈਨੂੰ ਓਨਾ ਕੀ ਵਧੀਆ ਲੱਗਿਆ ਸੀ ਜ਼ਿਆਦਾ
ਹਾਂਜੀ ਫਿਰ ਜੇ ਗਲਾ ਮੂਹਰੀ ਆਪਾਂ ਕਰਵਾਉਨੇ ਆਂ
ਫੇਰ ਭੈਨ ਜੀ ਫੇਰ ਭੈਨ ਜੀ ਪੰਦਰਾਂ ਸੌ ਸਤਾਰਾਂ ਸੌ ਚ ਪੈਜੂਗਾ
ਠੀਕ ਹੈ ਜੀ
ਹਾਂਜੀ ਹਾਂਜੀ ਥੋਡੇ ਨਾਲ ਨੀ ਮੈਂ ਬਾਲਾ ਕਰਦੀ ਟੈਨਸ਼ਨ ਨਾ ਲਓ ਥੋਡੇ ਨਾਲ ਤਾਂ ਸੌ ਪੰਜਾਹ ਘਟਾ ਕੇ ਕਰੂ
ਨਹੀਂ ਨਹੀਂ ਕੋਈ ਗੱਲ ਨੀ ਭੈਨ ਜੀ ਨੀ ਸੋਹਣਾ ਲੱਗਦਾ ਸੀ ਤੁਹਾਡੇ ਪਾਇਆ ਹੋਇਆ ਸਾਰਿਆਂ ਨੂੰ ਬਹੁਤ ਪਸੰਦ ਆਇਆ ਹਾਂਜੀ
ਦਖਾਇਆ ਹੋਣਾ ਤੁਸ ਸਾਰਿਆਂ ਨੂੰ ਭੈਨ ਜੀ
ਹਾਂਜੀ ਹਾਂਜੀ ਸਾਰਿਆਂ ਨੂੰ ਬਹੁਤ ਪਸੰਦ ਆਇਆ ਸ਼ਾਇਦ ਮੇਰੀਆਂ ਹੋਰ ਫਰੈਂਡਸ ਵੀ ਤੁਹਾਨੂੰ ਹੈਂਡ ਵਰਕ ਕਰਨਾ ਦੇ ਦੇਣ
ਜ਼ਰੂਰ ਜੀ ਜੀ ਆਇਆ ਨੂੰ
ਠੀਕ ਹੈ ਜ
ਜਦੋ ਮਰਜ਼ੀ ਆ ਜੋ ਹਨਾ
ਹਾਂਜੀ ਹਾਂਜੀ ਜ਼ਰੂਰ ਦੀਦੀ ਮੈਂ ਨਾ ਹੁਣ ਹੁਣ ਆਹ ਸੂਟ ਭੇਜੁੰਗੀ ਤੁਸੀਂ ਪਹਿਲਾਂ ਭੈਣਜੀ ਇਹ ਕਰ ਦਿਓ ਤੇ ਫ਼ਿਰ ਦੂਸਰੇ ਮੈਂ ਲੈ ਕੇ ਭੇਜ ਦੁੰਗੀ
ਕੋਈ ਨੀ ਕੋਈ ਨੀ ਭੈਨ ਜੀ ਲੈ ਕੇ ਭੇਜ ਦਿਓ ਫ਼ਿਰ ਇਹ ਨਾ ਹੋਵੇ ਨਾ ਕਿ ਤੁ ਤੇ ਵਿੱਚ ਵਿਚਾਲੇ ਫੇਰ ਥੋੜਾ ਕੈਂਸਲ ਹੋ ਜਵੇ ਹਨਾ
ਹਾਂਜੀ ਹਾਂਜੀ ਪਹਿਲਾਂ ਮੈਂ ਇਹ ਭੇਜ਼ ਦੁੰਗੀ ਤੇ ਫੇਰ ਮੈਂ ਦੂਸਰੇ ਲੈ ਕੇ ਮੈ ਮੈ ਭੇਜ਼ ਆਂ ਤੁਹਾਨੂੰ ਨਾਲੇ ਮੇਰੇ ਸੂਟ ਵਰਕ ਕਰਵਾ ਦਿਓ
ਕਰਿਓ ਤੁਸੀਂ ਇਹ ਸਿਆਉਂਦੇ ਸਿਆਉਂਦੇ ਨਾ ਜਦ ਮੈਂ ਸਿਓਉਂਗੀ ਉਹ ਫੜਾ ਜੀ ਉਹ ਫੜ ਕੇ ਲੈ ਜਿਓ ਹਨਾ
ਹਾਂਜੀ ਭੈਨ ਜੀ
ਹਾਂਜੀ ਹਾਂਜੀ ਫੇਰ ਆਏਂ ਆ ਵਿੱਚ ਵਿਚਾਲੇ ਚਲੋ ਜਦੋਂ ਤੁਸੀ ਸੈਕਸ਼ਨ ਅਟੈਂਡ ਕਰੋਗੇ ਫ਼ਿਰ ਮੈਂ ਉਹ ਵੀ ਕੱਢ ਦੂਗੀ ਥੋਡੇ ਆਸਾਨ ਸਿਉਣਤੇ ਜਾਣਗੇ ਜੀ ਹਨਾ ਹਾਂਜੀ ਕੋਈ ਨੀ ਭੈਨਜੀ ਮੈਂ ਜ਼ਰੂਰ ਸਿਓਂਦੁੰਗੀ ਠੀਕ ਹੈ ਈ ਹੋਰ ਹੋਰ ਜੀ ਬੱਚੇ ਠੀਕ ਨੇ
ਹਾਂਜੀ ਹਾਂਜੀ ਭੈਨ ਜੀ
ਤੇ ਕੱਲ ਨੂੰ ਕਰ ਦਿਓ ਕਈ ਤੁਸੀ ਨੀ ਭੈਣ ਜੀ ਮੈਨੂੰ ਟਾਈਮ ਨਾਲ ਫੋਨ ਫਿਰ ਤੁਸੀ ਆ ਜਾਓ ਹਨਾ। ਇੱਕ ਵਾਰ ਨਾਪ-ਨੂਪ ਸਹੀ ਫੜਾ ਜੋ ਈ ਹਨਾ। ਠੀਕ ਆ ਏ ਹਾਜੀ। ਓਕੇ ਭੈਣ ਜੀ, ਓਕੇ ਸਤਿ ਸ਼੍ਰੀ ਅਕਾਲ, ਓਕੇ ਭੈਣ ਜੀ